ਹੈਲੋ, ਸਤਿ ਸ਼੍ਰੀ ਅਕਾਲ ਜੀ, ਆਵਾਜ਼ ਆ ਰਹੀ ਮੇਰੀ?
ਹਾਂਜੀ
ਠੀਕ-ਠੀਕ, ਹੋਰ ਕੀ ਕਰਦੇ ਪਏ ਸੀ?
ਕੁਛ ਨੀ ਤੁਸੀਂ ਹਾਂਜੀ ਮ ਮ ਤੁਸੀਂ ਮੈਨੂੰ ਮੈਂ ਤੁਸੀਂ ਮੈਨੂੰ ਇਸ ਕਰਕੇ ਕਾਲ ਕੀਤੀ ਤੁਸੀਂ ਮੈਨੂੰ ਦੱਸਣਾ ਸੀਂ ਕਿ ਅਹ ਅੰਮ੍ਰਿਤਸਰ ਕਿਵੇਂ ਜਾਈਦਾ ਮੈਨੂੰ ਨਾ ਪੂਰਾ ਦੱਸੋ ਕਿੱਥੋਂ ਟ੍ਰੇਨ ਪਕ ਘੱਟੋ ਘੱਟ ਦੀ ਕਿੰਨੇ ਪੈਸੇ ਲੱਗਦੇ ਨੇ, ਕਿ ਕੀ ਕਿੱਥੇ ਘੁੰਮਣ ਚੀਜ਼ਾਂ ਹੈਗੀਆਂ ਮੈਨੂੰ ਸਾਰਾ ਦੱਸੋਗੇ ਵੀ ਵਿਸਥਾਰ ਵਿੱਚ
ਕੀ ਆਪਾਂ ਦੇਖੋ ਜੀ, ਪਹਿਲਾਂ ਅਗਰ ਆਪਾਂ ਜਿਸ ਦਿਨ ਅੰਬਰਸਰ ਜਾਣਾ ਹੈ ਆਪਾਂ, ਇੱਥੋਂ ਦੀ ਪਹਿਲੇ ਜਾਣਾ ਸ਼ਾਹਬਾਦ ਦੇ ਬੱਸ ਸਟੈਂਡ ਤੇ
ਅੱਛਾ ਜੀ
ਸ਼ਾਹਬਾਦ ਤੋਂ ਬਾਅਦ, ਆਪਾਂ ਬੱਸ ਸਟੈਂਡ ਤੇ ਟਿਕਟ ਲੈਣੀ ਆ ਅੰਬਾਲਾ ਕੈਂਟ ਦੀ, ਪੱਚੀ ਰੁਪਏ ਦੀ ਟਿਕਟ ਮਿਲਦੀ ਜੀ ਬੱਸ
ਅਛ ਅੰਬਾਲਾ ਕੈਂਟ ਦੀ
ਅੰਬਾਲਾ ਕੈਂਟ ਦੀ ਬਸ, ਤੁਹਾਨੂੰ ਰੇਲਵੇ ਸਟ ਸਟੇਸ਼ਨ ਦੇ ਸਾਹਮਣੇ ਉਤਾਰੇਗੀ
ਰੇਲਵੇ ਸਟੇਸ਼ਨ
ਹਾਂਜੀ, ਤੁਸੀਂ ਫਿਰ ਹਾਂਜੀ, ਫਿਰ ਤੁਸੀਂ ਸਿੱਧਾ ਜਾਣਾ ਜੀ ਰੇਲਵੇ ਸਟੇਸ਼ਨ ਤੇ ਜਾਣਾ ਜੀ, ਫੇਰ ਤੁਸੀਂ ਟਿਕਟ ਹਾਂਜੀ, ਫਿਰ ਤੁਸੀਂ ਨਾ ਸਿੱਧਾ ਟਿਕਟ ਕਾਊਂਟਰ ਤੇ ਜਾਣਾ ਜੀ
ਹਾਂਜੀ
ਫੇਰ ਤੁਸੀਂ ਉਥੋਂ ਟਿਕਟ ਲੈਣੀ ਹੈ, ਅੰਬਰਸਰ ਦੀ ਟਿਕਟ, ਤੁਹਾਨੂੰ ਪਏਗੀ ਸੌ ਰੁਪਏ ਦੀ ਜੀ
ਅਹ ਮਤਲਬ, ਅੰਬਰਸਰ ਦੀ ਟਿਕਟ ਸੌ ਰੁਪਏ ਦੀ ਹੈ
ਹਾਂਜੀ
ਅੱਛਾ ਜੀ
ਹਾਂਜੀ, ਫਿਰ ਤੁਹਾਡੀ ਟ੍ਰੇਨ ਮਿਲੇਗੀ ਅਗਰ ਤੁਸੀਂ ਰਾਤ ਨੂੰ ਜਾਣਾ ਜੀ,। ਫੇਰ ਤੁਹਾਨੂੰ ਇੱਥੋਂ ਦੀ ਨਿਕਲਣ ਦਾ ਫ਼ਾਇਦਾ ਹੈਗਾ ਸਾਢੇ ਸੱਤ
ਸਾਢੇ -ਸੱਤ
ਸਾਢੇ ਸੱਤ ਜਾਓਗੇ, ਅੱਠ ਸਾਢੇ ਅੱਠ, ਤੁਸੀਂ ਅੰਬਾਲੇ ਪਹੁੰਚ ਜਾਓਗੇ ਜੀ।
ਹਾਂਜੀ, ਹਾਂਜੀ ਇਹ ਤੋ ਹੈ।
ਤੁਹਾਡੀ ਇੱਕ ਟ੍ਰਰੇਨ ਹੋਏਗੀ ਜੀ।
ਨੌ ਲੀਟਰ ਰਹਿ ਗਿਆ ਹੈ।
ਹਾਂਜੀ ਨੌ ਵਜੇ ਟ੍ਰਰੇਨ ਹੋਏਗੀ, ਫਿਰ ਟਰੇਨ ਨੂੰ ਤੁਸੀਂ ਨੌ ਵਜੇ ਟ੍ਰੇਨ 'ਤੇ ਬਹੋਗੇ ਜੀ। ਫੇਿਰ ਟ੍ਰਰੇਨ ਨੂੰ ਦਸ ਤੇ ਸਟਾਰਟ ਹੋ ਜਾਏਗੀ ਚੱਲ ਪਏਗੀ ਜੀ ਇੱਥੋਂ ਦੀ
ਠੀਕ ਏ
ਉਸ ਤੋਂ ਬਾਅਦ ਅੰਬਾਲਾ ਕੈਂਟ ਕਰੋਸ ਕਰਕੇ ਉਹ ਪਹੁੰਚੇਗੀ ਜੀ ਚੰਡੀਗੜ੍ਹ
ਹਾਂਜੀ
ਫੇਰ ਲੁਧਿਆਣਾ ਜਲੰਧਰ ਜੰਰ ਬਿਆਸ ਪਠਾਨ ਪਠਾਨਕੋਟ ਵਗੈਰਾ ਸੋਰੀ ਜੀ ਪਠਾਨਕੋਟ ਨਹੀਂ ਜਲੰਧਰ, ਬਿਆਸ ਫਿਰ ਸਿੱਧਾ ਹੈਗਾ ਜੀ ਅੰਬ ਅੰਮ੍ਰਿਤਸਰ
ਅੱਛਾ ਜੀ
ਹਾਂਜੀ ਤੁਸੀਂ ਇਥੋਂ ਦੇ ਅਗਰ ਤੁਸੀਂ ਉੱਥੇ ਜੀ ਤਿੰਨ ਵਜੇ ਤੱਕ ਪਹੁੰਚ ਜਾੋਗੇ ਜੀ
ਸ਼ਰਾ ਰਾਤੀ ਦੇ
ਹਾਂਜੀ ਰਾਤੀ ਨੂੰ ਤਿੰਨ ਵਜੇ ਪਹੁੰਚੋਗੇ ਉਥੇ
ਅੱਛਾ ਜੀ ਮਤਲਬ ਕਿੰਨੀ ਕਿੰਨੀ ਦੂਰ ਹੈ ਅੰਬਾਲਾ ਤੋਂ ਕਿੰਨਾ ਕਿਲੋਮੀਟਰ ਪੈਦਾਲ
ਦੋ ਸੌ ਅਠਾਨਵੇਂ ਕਿਲੋਮੀਟਰ ਹੈਗਾ ਜੀ
ਦੋ ਸੌ ਅਠਾਨਵੇਂ ਕਿਲੋਮੀਟਰ ਧਾਰਮਿਕ ਜਗ੍ਹਾ ਹੈ
ਹਾਂਜੀ ਧਾਰਮਿਕ ਜਗ੍ਹਾ ਦਸਵਾਂ ਗੁਰੂਆਂ ਦੀ ਥਾਂ ਹੈ ਜੀ ਗੁਰੂਆਂ ਦੇ ਸਿੱਖਾਂ ਦੀ ਜਗ੍ਹਾ ਹੈ ਜੀ ਉਹ
ਅੱਛਾ ਜੀ
ਹਾਂਜੀ
ਫਰ
ਹੋਰ ਤੁਸੀਂ ਦੱਸੋ ਜੀ ਵੈਸ਼ਨੋ ਦੇਵੀ ਕਿਵੇਂ ਚਾਹੀਦਾ ਜੀ ਹੁਣ
ਵੈਸ਼ਨੋ ਦੇਵੀ, ਤੁਹਾਨੂੰ ਤੂੰ ਪਤਾ ਮੈਂ ਸਾਲ ਚ ਹਰ ਸਾਲ ਜਾਂਦੀ ਰਹਿੰਦੀ ਹਾਂ।
ਹਾਂਜੀ ਹਾਂਜੀ
ਉਹਦਾ ਵੀ ਸੇਮ ਹੈ ਅ ਇੱਕ ਵਰਗਾ ਹੀ ਬੱਲ ਟ੍ਰੇਨ ਪਕਣੀ ਪੈਂਦੀ ਹੈ ਰਾਤ ਆਪਾਂ ਇਹਨੂੰ ਦੱਸਦੇ ਰਾਤ ਨੂੰ ਨਿਕਲਣੇ ਰਾਤੀ ਰਾਤੀ ਇੰਨੀੇ ਸਵੇਰੇ ਪਹੁੰਚੀ ਦਾ ਛੇ ਵਜੇ ਪਹੁੰਚਦਾ ਇਹ ਘੰਟਾ ਘੰਟਾ ਆਰਾਮ ਕਰੀਦਾ ਫਿਰ ਨਾ ਧੋ ਕੇ ਯਾਤਰਾ ਸ਼ੁਰੂ ਕਰ ਦਿੰਦੇ ਆਾਂ ਠੀਕ ਏ
ਆਹੋ ਜੀ ਆਹੋ
ਵੱਲ ਟ੍ਰੇਨ ਪਕੜ ਰਹੀ ਹੈਹ ਸਾਡੇ ਨੌ ਪਹੁੰਚ ਪਹੁੰਚੀ ਸਾਢੇ ਨੌ ਆਾਂਗੇ ਟ੍ਰੇਨ ਆ
ਹਾਂਜੀ ਹਾਂਜੀ
ਕਿਤੇ ਦੱਸਾਂ ਦਸ ਵੀ ਵੱਜ ਜਾਂਦੇ ਨੇ ਤੁਹਾਨੂੰ ਪਤਾ ਟਰੇਨਾਂ ਕਦੇ ਟਾਈਮ ਦਾ ਆਗ ਗਿਆ ਹੀ ਨਹੀਂ
ਸਹੀ ਗੱਲ ਟ੍ਰੇਨਰ ਟਾਈਮ ਤੇ ਨਹੀਂ ਆਉਂਦੀਆਂ ਥੋੜਾ ਜਿਹਾ ਵੀ ਰਸਤੇ ਚ ਥੋੜਾ ਜਿਹਾ ਫਾਲਟ ਆਂਦਾ ਜੀ ਉਹ ਟ੍ਰਰੇਨਾਂ ਦੀ ਟਾਈਮ ਚੇਂਜ ਹੋ ਜਾਂ ਲੇਟ ਹੋ ਜਾਂਦੀ ਨੇ ਬੰਦੇ ਨੂੰ ਬੜੀੇ ਪਰੇਸ਼ਾਨੀ ਹੁੰਦੀ ਹੈ ਜੀ
ਪਰ ਤੁਹਾਨੂੰ ਪਤਾ ਟ੍ਰੇਨਾਂ ਚ ਕਿੰਨੀ ਪੀੜ ਹੁੰਦੀ ਟ੍ਰੇਨ ਚ ਚਾਹੀਦਾ ਹੈ ਸਵੇਰੇ ਤੈਨੂੰ ਛੇ ਵਜੇ ਕਟਰਾ ਸਟ ਤੋਂ ਉਤਾਰ ਦੇਗੀ
ਅੱਛਾ ਜੀ ਅੱਛਾ ਜੀ ਹੋਰ ਜੀ ਕਿਵੇਂ ਚੱਲਦੀ ਪਈ ਫਿਰ ਪੜ੍ਹਾਈ ਪੜ੍ਹੁਈ ਚੱਲਦੀ ਪਈ ਕਿਵੇਂ ਜੀ
ਪੜ੍ਹਾਈ ਵਿੱਚ ਛੁੱਟੀਆਂ ਪ ਹੋਈਆਂ ਨੇ ਪੜ੍ਹਾਈ ਵੈਸੇ ਤੁਹਾਨੂੰ ਪਤਾ ਫਰ ਇਹਦੇ ਬਾਅਦ ਨਵਾਂਸਮੇਂਸਟਰ ਨ ਸਮੈਸਟਰ ਸਟ ਸਟਾਰਟ ਹੋਏਗਾ
ਅੱਛਾ ਤੁਸੀਂ ਹੁਣ ਕੀ ਕਰਦੇ ਪਏਓ ਜੀ
ਹੈਗੀਆਂ
ਰਸੋਈ ਅੱਛਾ ਭਾਂਡੇ ਰਕਾ ਦੀ ਤਾਂ ਹੀ ਭਾਂਡੇ ਦੀ ਸਵਾਦ ਬੜੀ ਆਉਂਦੀ ਵੀ ਨਾ ਖੜਕ
ਗੱਲ ਖੜ ਕੋ
ਹਾਂਜੀ
ਅੱਛਾ ਜੀ ਹੋਰ ਤੁਸੀਂ ਕੀ ਕਰਦੇ ਪ ਹੋ
ਬਾ ਜੀ ਮੈਂ ਉੱਥੇ ਲੇਟਾ ਹੋਇਆ ਜੀ ਏ ਸੀ ਲਾਇਆ ਹੁਣ ਮੈਂ
ਅੱਛ ਏਸੀ ਲਾਇਆ
ਹਾਂਜੀ, ਬਹੁਤ ਗਰਮੀ ਹੈ ਜੀ ਬਸ ਮ ਧੁਣਨਾਂ ਵਾਲਾ ਇਹ ਕਹਿੰਦੇ ਆ ਮੌਨਸੂਨ ਤੋਂ ਪਹਿਲੇ ਦੀ ਗਰਮੀ ਹੈ ਜੀ ਫਿਰ ਠੰਡ-ਠੰਡ ਆ ਜਾਣੀ ਐ ਜੀ।
ਉੱਥੇ ਤੇ ਉਥੇ ਕਟਰਾ ਜਾ-ਜਾ ਕੇਰਪਤ ਸੋਲਾਂ ਕਿਲੋਮੀਟਰ ਚੜਾਈ ਹੈਗੀ ਐ,
ਤੁਸੀਂ ਜੀ ਇਕੱਲ ਇਕੱਲੀ ਧਾਰਮਿਕ ਥਾਂ ਤੇ ਗਏ ਹੋਏ ਹੋ ਜੀ?
ਮੈਂ ਵੇਖ ਨਕੋਦਰੋਂ ਆਈ ਆ।
ਹਾਂਜੀ,
ਵਰਿੰਦਾਵਨ ਹੋ ਕੇ ਆਈ ਆਂ।
ਅੱਛਾ ਜੀ,
ਤੇ ਲੋਗਪੁਰ
ਅੱਛਾ ਜੀ,
ਹੋਰ ਬਸ ਹਰਈ ਤੇਦ ਵਰਿਦਾਵਨ ਵੈਸ਼ਨੋ ਦੇਵੀ, ਨਾਕੋਦਰ,
ਨੇਨਾ ਦੇਵੀ ਤੇ ਵੀ ਨੀ ਗਏ ਜੀ, ਤੁਸੀਂ ਕਦੀ?
ਹੈਗੀ ਆ।
ਅੱਛਾ ਜੀ, ਹਾਂਜੀ-ਹਾਂਜੀ ਕੋਈ ਨੀ ਮੈਂ ਦੇਵੀ ਗਏ ਸੀ। ਠੀਕ-ਠੀਕ-ਠੀਕ-ਠੀਕ,
ਕੱਲ ਕਿੱਥੇ ਆਏ ਹੋ, ਅੰਮ੍ਰਿਤਸਰ ਮੈਂ ਮੈਂ ਅੰਮ੍ਰਤਸਰ ਮੈਂ ਵੀ ਹੋ ਕੇ ਆਈ ਆ।
ਤੁਸੀਂ ਕਿੰਨੀ ਵਾਰੀ ਗਏ ਔ ਜੀ ਅੰਮ੍ਰਿਤਸਰ,
ਅੰਬਰਸਰ ਮੈਂ ਇੱਕ ਵਾਰੀ ਗਈ ਆ।
ਹਾਂ ਬਸ ਮੈਂ ਵੀ ਦੋ ਵਾਰੀ ਗਿਆ ਜੀ, ਇੱਕ ਵਾਰੀ ਤੁਹਾਡੇ ਨਾਲ ਗਿਆ ਸੀ ਇੱਕ ਇੱਕ ਵਾਰੀ ਡੈਡੀ ਨਾਲ ਗਿਆ ਸੀ, ਜੀ ਹਾਂਜੀ-ਹਾਂਜੀ ਉਸਦਾ ਮੈਂ ਜੋ ਪਹਿਲੀ ਵਾਰ ਗਿਆ ਸੀ। ਜੀ ਛੋਟੇ ਜਿਹੇ ਹੁੰਦੇ ਕਰਦੇ, ਸਾਂ ਗਰਮੀ ਦੀ ਛੁਟੀਆਂ ਚ ਗਏ ਸਾਂ ਜੀ।
ਭੁਲ-ਭੱਲ ਗਈਆਂ ਕਿ ਕਿਵੇਂ ਦਾ ਹੁੰਦਾ ਕਰਦਾ ਸੀ।
ਹਾਂਜੀ-ਹਾਂਜੀ, ਉਹ ਤੇ ਕੋਈ ਨੀ ਜੀ ਕੋਈ ਨੀ ਅਗਲੀ ਵਾਰ ਫੇਰ ਆਪਾਂ ਖੱਟੇ ਚੱਲਾਂਗੇ ਜੀ। ਕੋਈ ਨੀ ਜੀ ਆਹ ਹੁਣ ਵੈਸ਼ਨੋ ਦੇਵੀ ਹੋਆ, ਜੀ ਫੇਰ ਉਸ ਤੋਂ ਬਾਅਦ ਵੀ ਇਨਦੇ ਆ।
ਹਾਂਜੀ, ਵੈਸ਼ਨੋ ਦੇਵੀ ਠੰਡ ਹੋਏਗੀ ਹਲੇ।
ਖਾਣ ਲੱਗੀ ਫੇਰ ਜਾਣ ਦਾ ਫਾਇਦਾ, ਪਰ ਇਸ ਤਰ੍ਹਾਂ ਦਾ ਜਾਣ ਦਾ ਫਾਇਦਾ ਪਾਣੀ ਜੀ। ਕਿਉਂਕਿ ਨਿਆਣਿਆਂ ਦੀ ਛੁੱਟੀਆਂ ਹੋਈ ਨੇ ਫੇਰ ਭੀੜ ਬਹੁਤ ਹੋਣੀ ਜੀ ਭੀੜ ਭੜਾਕ ਬਹੁਤ ਹੋਣਾ।
ਉਹ ਤਾਂ ਹੈ ਭੀੜ ਬੜੀ ਭੀੜ ਚ ਪੀੜ ਚ ਮ ਵੀ ਨੀ ਹੁੰਦਾ। ਦ ਹੁੰਦੇ ਨੇ ਮਾਤਾ ਦੇ,
ਹਾਂਜੀ, ਉਹ ਭੀੜ ਭੀੜ ਪਟਾਕਾ ਹੁੰਦਾ ਹੈ, ਫੇਰ ਜੀਅ ਕੱਚਾ ਜਿਹਾ ਹੁੰਦਾ ਜੀ ਇਸ ਕਰਕੇ ਫਿਰ ਜਾਇਆ ਨੀ ਜਾਂਦਾ ਜੀ।
ਹਾਂ ਪਤਾ ਮਾਤਾ ਵੈਸ਼ਨੋ ਦੇ ਇੰਨੀ ਮਾਨਤਾ ਹੈਗੀ ਐ।
ਹਾਂਜੀ-ਹਾਂਜੀ, ਬਹੁਤ ਮਾਨਤਾ ਹੈਗੀ ਐ, ਜੀ ਬਹੁਤ ਮਾਨਤਾ ਹਾਂ ਤੁਸੀਂ ਚਾਹ ਬਣਾਓਗੇ, ਜੀ ਥੋੜੀ ਦੇਰ ਤੱਕ?
ਮੈਂ ਕਿਹਾ ਠੰਡਾ ਵੇਹਲਾ ਹੋਜੇ।
ਠੰਡਾ ਵੇਲੇ ਤਾਂ ਇਹ ਆ ਜਿਹੜਾ ਤੁਸੀਂ ਇੱਕ ਠੰਡੀ ਕੌਫੀ ਬਣਾ ਲਓ ਜੀ। ਠੰਡੀ ਕੌਫੀ,
ਉਹ ਮੇ ਠੋਡੀ ਗੋਭੀ ਮੈਨੂੰ ਬਣਾਣੀ ਹੁੰਦੀ ਤੁਸੀ ਆ ਕੇ ਬਣਾ ਦੋ ਮਿੰਨਾ ਮੈਨੂੰ ਦੱਸ ਦੋ
ਹਾਂ ਕੀ ਕਰੋ ਜੀ, ਤੁਸੀਂ ਨਾ ਇਝ ਕਰੋ ਜੀ ਪਹਿਲੇ ਜੀ ਅੱਧਾ ਗਲਾਸ
ਤੁਹਾ ਤੁਸੀਂ ਵਧੀਆ ਬਣਾ ਕਿਰਪਾ ਤੁਸੀਂ ਆ ਕੇ ਬਣਾ ਦੋ ਨਾ,
ਉਹ ਮੇਰੇ ਤੋਂ ਕੋਨੀ ਬਣਂਦੀ ਨਾ ਜੀ ਆਹ ਚੱਕਰ ਤੇ ਆਈਏ, ਤਨ ਤਾਂ ਠੰਡੀ ਕੌਫੀ ਕਹਿ ਰਿਹਾ ਜੀ।
ਭਾਂਡੇ ਮੈਂ ਪਾਂਡੇ ਮੈਂ ਮਾਜਦਗੀ ਪਾਂਡੇ ਔ ਨਾ ਲਓ ਤੁਸੀਂ
ਭਾਂਡੇ ਤੇ ਤੂੰ ਮਾਜੇਗੀ।
ਦੱਸੋ ਕਿਵੇਂ ਬਣਦੀ ਐ ਠੰਡੀੇ ਕੌਫੀ?
ਪੁੱਖਰੀ, ਥੋੜ੍ਹਾ ਜਿਹਾ ਅੱਧੀ ਗਲਾਸੀ ਨਾ ਗਰਮ ਪਾਣੀ ਲੈਣਾ, ਜੀ ਕੋਸਾ ਜ਼ਿਆਦਾ ਗਰਮ ਨਹੀਂ ਕੋਸਾ ਕੋਸਾ ਪਾਣੀ
ਹੋਰ ਸਾ ਠੀਕ ਹੈ,
ਪਾਣੇ ਨੇ ਚਾਰ ਪਾਊਚ ਕੋਫੀ ਜਿੰਨੀ ਤੁਹਾਨੂੰ ਸਟਰੋਂਗ ਚਾਹੀਦੀ, ਘੱਟ ਚਾਹੀਦੀ ਜ਼ਿਆਦਾ ਚਾਹੀਦੀ ਹੈ।
ਅੱਛਾ।
ਹਾਂਜੀ ਫੇਰ ਤੁਸੀਂ ਉਹਨੂੰ ਛੇ ਕਰਨਾ ਜ ਥੋ ਜਿਹਾ ਛੇਕਧਰ ਛੇਕਧਰ ਛੇਕ ਕਰਦੇ ਰੋ ਤੇ ਤੁਹਾਡੀ ਝੱਗ ਬਣਨ ਲੱਗ ਜਾਏਗੀ ਜੀ ਆਉਂਦੇ ਤੇ ਫਿਰ ਤੁਸੀਂ ਖੰਡ ਪਾ ਦੇਣੀ ਹੈ ਜੀ
ਓਕੇ ਅੱਛਾ ਜੀ।
ਤੁਸੀਂ ਇਹਨੂੰ ਹਿਲਾਣਾ ਹੈ ਹਿਲਾਂਦੇ ਰੋ-ਹਿਲਾਂਦੇ ਰੋ ਜਦੋਂ ਉਹਤੋਂ ਦੀ ਝੱਗ ਬਣ ਜਾਏਗੀ ਚੰਗੀ ਤਰ੍ਹਾਂ ਜੀ ਉਹ ਜਿਸ ਵੇ ਤੁਸੀਂ ਦੁੱਧ ਠੰਡਾ ਦੁੱਧ ਪਾ ਦੋ
ਅੱਛਾ਼।
ਹਾਂਜੀ ਜਿਹਦੇ ਨਾਲ ਠ ਫਿਰ ਬਰਫ਼ ਵੀ ਨਾਲੋਂ ਜੀ ਫਿਰ ਉਹ ਉਸ ਹਿਸਾਬ ਨਾਲ ਬਣ ਜਾਂਦੀ ਏ।
ਅੱਛਾ ਕੁਛ ਕਾਜੂ, ਬਦਾਮ-ਬਦੂਮ ਕੁਛ ਨੀ ਪਾਣੇ?
ਕਾਜੂ ਬਦਾਮ ਬਣਾ ਨੂੰ ਮਿਲਕ ਸ਼ੇਕ ਥੋੜੀ ਨਾ ਹੈਗਾ ਜੀ।
ਹਾਂਜੀ ਕਾਜੂ ਬਦਾਮ ਥੌੜੀ ਨਾ ਪਾਈਦਾ ਜੀ ਕੋੌਫੀ ਚ
ਪੁੱਛਣਾ ਚੰਗਾ ਹੁੰਦਾ, ਸਾਨੂੰ ਕੀ ਪਤਾ ਕਦੀ ਬਣਾਈ ਨਾ ਹੋਏ। ਤਾਂ ਪੁੱਛ ਹੀ ਲਈ-
ਕੁਛ ਇੱਕ ਵਾਰੀ ਬਣਾਕੇ ਵੇਖੋ ਜੀ, ਇੱਕ ਵਾਰੀ ਬਣਾ ਕੇ ਹੀ ਪਤਾ ਲੱਗਦਾ ਜੀ ਬੰਦੇ ਨੂੰ ਕਿਵੇਂ ਬਣਦਾ ਜੀ। ਜਿੱ ਦਾੱਕ ਤੁਸੀਂ ਇਸਤੇਮਾਲ ਨਹੀਂ ਕਰੋਗੇ ਕਿਤੇ ਵਿਸ਼ਵਾ
ਇੱਕ ਦਿਨ ਮੈਂ ਪੀਵਾਂ ਵੀ ਸਹੀ ਮੈਨੂੰ ਪਤਾ ਲੱਗੇ ਕਿਵੇਂ ਬਣਦੀ ਸਵਾਦ ਚੀਜ
ਬਣਾਣਾ
ਮੈਨੂੰ ਤਾਨ ਪਤਾ ਜ਼ਿਆਦਾ ਖਾਣਾ ਆਦਾ ਬਣਾਣਾ ਕੁਛ ਨਹੀਂ ਆਦਾ।
ਪਾਣੀ ਦੀ ਮੈਗੀ ਆਉਂਦੀ ਆ ਤੁਹਾਨੂੰ ਬਣਾਉਣੀ ਬਣਾ ਦੋ ਜੀ ਫਿਰ ਥੋੜ੍ਹੀ ਜਿਹੀ
ਪਾਣੀ ਵਾਲੀ ਮਹਿੰਗੀ ਅੱਜ ਨਾ ਦਿਨ ਨੀ ਹੈਗਾ।
ਟਦੇ ਕਿਸ ਦਾ ਜੀ ਅੱਜੇ-
ਅੱਛਾ-ਅੱਛਾ ਤੁਸੀਂ ਆਪਣਾ ਦਸ ਤੁਸੀ ਬੜੀ ਸਵਾਦ ਚੀਜ਼ਾਂ ਬਣਾਦੇ ਆ ਸਾਨੂੰ ਵੀ ਮੈਨੂੰ ਵੀ ਆਪਣੀ ਭੈਣ ਨੂੰ ਕਦੇ ਖਾ ਦਿਆ ਕਰੋ।
ਕਿਉਂ ਜੋ ਚੀਜ਼ ਬਣਦੀ ਮੈਂ ਤਹਾਨੂੰ ਖਵਾਦਾ ਨੀ ਹੈਗਾ, ਮਕਰੋਨੀ ਬਣਦੀ ਮਕਰੋਨੀ ਕਮਾ ਲੈਂਦੀ ਮੈਂਗੀ ਬਣਾਦਾ। ਮੈਗੀ ਖਵਾਣਾ ਜੀ ਪਾਸਤਾ ਬਣਦਾ ਪਾਸਤਾ ਖਵਾਣਾ ਜੀ।
ਤੇ ਠੰਡੀ ਕੌਫੀ ਵੀ ਪਿਲਾ ਦੋ ਮੈਨੂੰ-
ਠੰਡੀ ਕੌਫੀ ਜੀ ਮੈਨੂੰ ਕੋ ਨੀ ਆਂਦੀ ਨਾ ਬਣਾਣੀ ਚੱਕਰ- ਇਹ ਈ ਮੈਂ ਬਸ ਸੁਣਿਆ-ਸੁਣਿਆ ਜੀ ਕੈ ਬਣਾਈ ਦੀ ਐਂ ਤੁਹਾਨੂੰ ਪਤਾ ਐਂ ਦੱਸਾਂ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਬਣਾ ਦੋ ਵੇਂ ਜਾਵੇ ਮੈਂ ਕਰਨਾ ਫਿਰ ਤੁਸੀਂ ਵੀਵੇਂ ਕਰਨਾ
ਉਹਜੀ ਤੁ ਤੁਹਾਡੇ ਹੱਥ ਦੀ ਮੈਨੂੰ ਸਵਾਦ ਲੱਗਦੀ ਮੈਂ ਤੁਹਾਡੇ ਹੱਥ ਦੀ ਪੀਣਾ ਚਾਹੰਦਾ ਜੀ।
ਹਾਂਜੀ
ਹਾਂਜੀ ਓਰ ਅੱਜ ਬਸ ਇੱਕ ਟੈਮ ਰੋਟੀ ਖਾਧੀ ਭੁੱਖ ਲੱਗ ਗਈ। ਫਿਰ
ਹਾਂਜੀ ਹੋਰ ਕੀ ਕਰਦੇ ਪਏਓ ਜੀ? ਹਾਂਜੀ-
ਭੁੱਖ ਲੱਗੇ ਕੁੱਛ ਖਾ ਲੋ-
ਭੁੱਖ ਲੱਗ ਗਈ।
ਹਾਂ ਭੁੱਖ ਲੱਗੇ ਤੇ ਕੁਛ ਖਾਲੋ ਤੁਸੀਂ
ਕੀ ਖਾਵਾਂ?
ਚੋਲ ਬਣੇ ਪਏ ਨੇ, ਮਟਰ ਪਨੀਰ ਦੀ ਸਬਜ਼ੀ ਹੈਗੀ ਛੋਲੇ ਨੇ-
ਮਟਰ ਪਨੀਰ ਸਵਾਦ ਨੀ ਲੱਗਦਾ ਮੈਨੂੰ-
ਤੁਹਾਨੂੰ ਲੱਗਦਾ ਕੀ ਸਵਾਦ ਏ? ਟਿੰਡੇ ਦੀ ਸਬਜ਼ੀ ਵੀ ਹੈਗੀ ਏ।
ਇੰਨੇ ਕੜੀ ਚੌਲ ਸਵਾਦ ਲੱਗਦੇ ਨੇ-
ਅੱਛਾ ਜੀ ਕਦੇ ਧਨ ਜੀ ਨੇ ਮਰਜੀ ਕਦੀ- ਚੋਲ ਦੇ ਦੋ ਨਾ ਤੇ ਰਾਜਮਾਂ ਚੌਲ ਵੀ-
ਹਾਂਜੀ-ਹਾਂਜੀ
ਹੂੰ। ਹੋਰ ਕਈ ਦਾਲ-ਚੋਲ ਦਾਲ ਚਾਵਲ ਖਾ ਕੇ ਵੇਖਿਆ ਕਰੋ
ਦਾਲ ਚੌਲ ਜੀ, ਦਾਲ ਚੋਲ ਤੇ ਖਾਧੇ ਆਂਦੇ ਨੇ, ਦਾਲ ਚੋਲ ਮਨਾ ਨੀ ਕਰਦਾ ਦਾਲ ਚੋਲ ਸਵਾਦ ਲੱਗਦੇ ਨੇ ਦਾਲ ਚੋਲ ਤੇ ਖਾਧੇ ਜਾਂਦੇ ਨੇ
ਹਾਂਜੀ
ਹਾਂਜੀ ਹਾਂਜੀ
ਹੋਰ
ਗਰਮੀ ਬਹੁਤ ਹੋਈ
ਗਰ ਗਰਮੀ ਦਾ ਪੁੱਛਣ ਗਰਮੀ ਬਸ ਗਰਮੀ ਗਰਮੀ ਚ ਬੰਦਾ ਸੋਕ ਏ ਐ
ਗਰਮੀ ਬਹੁਤ ਹੋਈ ਪਈ ਹੈ ਜੀ, ਕੀ ਕਰੀਏ?
ਰਹੇਗਾ
ਹਾਂਜੀ ਹਾਂਜੀ, ਪੰਛੀ ਤੇ ਨਹੀਂ ਮੈਂ ਕੈਮਰੇ ਵਿੱਚ ਵੇਖਦੀ ਚਿੜੀ
ਰਖ ਬੈਠੇ ੳ
ਹਾਂਜੀ
ਅੱਛਾ, ਚੰਗੀ ਗੱਲ ਏ ਘਰੇ ਗਾਂ ਦਾ ਪਤਾ ਲੱਗਦਾ ਰਹਿੰਦਾ ਕੋਨ ਆਂਦਾ
ਹਾਂ, ਗਲੀ ਗਵਾਂਢ ਦਾ ਪਤਾ ਲੱਗਦਾ ਰਹਿੰਦੇ ਕਿ ਕੌਨ ਆ ਰਿਹਾ ਕੌਨ ਜਾ ਰਿਹਾ ਨਾਲ ਧਿਆਨ ਧਿਆਨ ਰਹਿੰਦੇ ਨਾ ਥਲੇ ਦਾ
ਹਾਂ, ਚੱਲ ਪਤਾ ਅੱਜ ਕੱਲ ਦਾ ਮਾਹੌਲ ਵੀ ਇਵੇਂ ਦਾ ਐ ਹੈ
ਹਾਂਜੀ, ਮੋਹਲ ਤੇ ਬਹੁਤ ਖ਼ਰਾਬ ਹੋਇਆ ਪਿਆ ਅਹ ਕਹਿੰਦੇ ਨੇ ਦਸ ਮਿੰਟ ਹੋ ਗਏ ਨੇ ਜੀ, ਮੈਂ ਫੋਨ ਕਰਕੇ ਨਾ ਅਗਰ ਮੇਰਾ ਇਕ ਉਹ ਰਹਿੰਦਾ ਕਹਿੰਦਾ ਮੈਂ ਤੁਹਾਨੂੰ ਦੁਬਾਰਾ ਕੋਲ ਕਰਨਾ, ਠੀਕ ਹੈ ਜੀ
ਠੀਕ ਹੈ, ਅਪਨਾ ਧਿਆਨ ਰੱਖਣਾ, ਠੀਕ ਹੈ ਗਰਮੀ ਚ ਬ
ਠੀਕ ਓਕੇ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ-